ਹੈਲੋ
ਹੈਲੋ
ਹੈਲੋ ਹਾਂਜੀ ਸਾਸਰੀਕਾਲ ਜੀ
ਅਵਾਜ ਆ ਰੀ ਜੀ ਮੇਰੀ
ਹਾਂਜੀ-ਹਾਂਜੀ
ਹੋਰ ਠੀਕ-ਠਾਕ ਓ?
ਹਾਂਜੀ ਵਧੀਆ ਤੁਸੀਂ ਸੁਣਾਓ।
ਹੋਰ ਕੀ ਕਰ ਰੇ ਸੀ?
ਬਾਸ ਕੁਛ ਨੀ ਫਿਲਹਾਲ ਫ੍ਰੀ ਸੀਗਾ। ਅਗਰ ਥੋਡੇ ਨਾਲ ਗੱਲਬਾਤ ਕਰਦਾ।
ਹੂੰ ਚਲੋ ਵਧੀਆ ਕੀਤਾ।
ਹੂੰ
ਹੋਰ
ਤੁਸੀਂ ਦੱਸੋ? ਮੈਂ ਕੇਆ ਦੀਵਾਲੀ ਆ ਰੀ ਆ। ਦੀਵਾਲੀ ਬਾਰੇ ਥੁਆਡੇ ਨਾਲ ਡਿਸਕਸ ਕਰਦਾ ਥੋੜ੍ਹੀ ਬੋਤੀ।
ਹੂੰ ਦੀਵਾਲੀ ਆ ਰੀ ਐ ਬਸ ਹੁਣ ਹੁਣ ਤੇ ਦੀਵਾਲੀ ਓਦਾਂ ਮਨਾਂਦੇ ਈ ਨੀ ਜਿੱਦਾਂ ਪੈਲੇ ਮਨਾਂਦੇ ਸੀ। ਪੈਲੇ ਤੇ ਆਪਣੇ ਘਰ ਈ ਆਪਣੇ ਮਾਮੀਆਂ-ਮੂਮੀਆਂ ਆਂਦੀਆਂ ਸੀ। ਭੂਆ ਵਗੈਰਾ ਆਂਦੀਆਂ ਸੀ। ਹੁਣ ਤੇ ਕੋਈ ਵੀ ਨੀ ਆਂਦਾ ਸਭ ਆਪਣੇ ਚ ਈ ਰੈਦੇ ਨੇ
ਪੈਲਾਂ ਲੋਕਾਂ ਚ ਪਿਆਰ ਹੁੰਦਾ ਸੀ। ਅੱਜ-ਕੱਲ੍ਹ ਲੋਕਾਂ ਚ ਪਿਆਰ ਈ ਨਈ ਰਿਆ ਹੈਗਾ।
ਹਾਂਜੀ ਓਹੀ ਨਾ ਪੈਲੇ ਕਿੰਨੇ ਅਛੇ ਨਾਲ ਸੈਲੀਬ੍ਰੇਟ ਕਰਦੇ ਸੀ। ਪਟਾਕੇ ਫੋੜਦੇ ਸੀ। ਐਕਸਾਈਟਮੈਂਟ ਹੁੰਦੀ ਸੀ। ਦੀਵਾਲੀ ਦੀ, ਦੀਵਾਲੀ ਆ ਰੀ ਆ। ਬੱਚਿਆਂ ਨੂੰ ਵੀ ਐਕਸਾਈਟਮੈਂਟ ਹੁੰਦੀ ਸੀ।
ਅੱਜ-ਕੱਲ ਨੀ ਹੈਗੀ ਐ ਚੀਜ਼
ਫੋਨਾਂ ਨੇ ਕੰਮ ਜ਼ਾਦਾ ਖ਼ਰਾਬ ਕਰ
ਬਸ ਕੀ ਕਰ ਸਕਦੇ ਆ਼
ਸਾਰੇ ਆਪਣੇ ਆਪਣੇ ਫੋਨ ਚ ਲੱਗੇ ਰੈਦੇ ਆ
ਆ ਸੋਚ ਹੈ ਈ ਐ ਬਸ ਕਿ ਪਿਆਰ ਵੀ ਘੱਟ ਗਿਆ ਲੋਕ ਫੈਮਲੀ ਵਿੱਚ ਨਾ ਆਪਸ ਵਿੱਚ
ਆਪਸ ਵਿਚ ਜੇ ਚਾਰ ਮੈਂਬਰ ਨੇ ਫੈਮਲੀ ਦੇ ਓਨਾਂ ਦਾ ਆਪਸ ਚ ਨੀ ਬਣਦਾ
ਬਸ ਸਭ ਲੋਕ ਆਈ ਚਾਂਦੇ ਨੇ ਅੱਜ ਕੱਲ ਸਾਡੀ ਮਤਲਬ ਆਪਸ ਆਪਣੀ ਨਈ ਫੈਮਲੀ ਵਧੀਆ ਰਏ ਆਪਣੀ ਫੈਮਿਲੀ ਚ ਈ ਰਈਏ ਚਾਰ ਬੰਦਿਆਂ ਚ ਈ
ਬਿਲਕੁਲ ਬਿਲਕੁਲ
ਹਾਂਜੀ ਤੁਹਾਡੇ ਕੀ ਕਰਦੇ ਨੇ ਦੀਵਾਲੀ ਤੇ
ਦੀਵਾਲੀ ਤੇ ਬਸ ਏਦਾਂ ਹੁੰਦਾ ਜੀ ਉਹ ਚੀਜ਼ਾਂ ਤੁਹਾਨੂੰ ਪਤਾ ਰਹੀਆਂ ਨੀ ਹੈਗੀਆਂ ਕਿਸੇ ਕੋਲ ਆਉਣਾ ਜਾਂ ਕਿਸੇ ਕੋਲ ਜਾਣਾ ਬਸ ਇੰਨਾ ਕੁ ਹੁੰਦਾ ਵੀ ਜਦੋ ਤੁਤਾ ਪਤਾ ਨਵੇਂ ਕੱਪੜੇ ਲੈ ਆਦੇ ਨੇ ਤਰ
ਹਾਂਜੀ ਹਾਂਜੀ
ਦਿਨੇ ਦਿਨੇ ਕਿਤੇ ਯਾਰਾਂ ਦੋਸਤ ਨਾਂਲ ਘੁਮਫਿਰ ਆਈਦਾ ਸਾਮ ਨੂੰ ਮਾੜਾ ਮੋਟਾ ਘਰ ਦਿਆ ਨਾਲ ਚਲੇ ਜਾ ਈਦਾ
ਹਾਂਜੀ
ਉਸ ਤੋਂ ਬਾਅਦ ਰਾਤ ਨੂੰ ਤਾ ਥੋਨੂੰ ਪਤਾ ਘਰੇ ਦੀਵਾਲ਼ੀ ਸਟਾਰਟ ਕੀਤੀ ਜਾਦੀ ਆ
ਹਾਂਜੀ ਹਾਂਜੀ
ਪੂਜਾ ਕਰ ਲਈ ਦੀ ਮਾਤਾ ਦੀ ਉਸ ਤੋ ਬਾਦ ਮੱਤਾ ਟੇਕ ਫ਼ੇਰ ਚਲੋ ਥੋੜ੍ਹੀ ਬਹੁਤੀ ਨਾਲ ਦੀ ਜਿਹੜੇ ਆਪਣੇ ਗੁਆਂਢੀ ਹੁੰਦੇ ਨੇ ਇੱਕ ਦੋ ਘਰਾਂ ਚ ਮਠਿਆਈ ਦੇ ਆਈ ਦੀ ਆ
ਹਾਜੀ ਹਾਂਜੀ ਬਸ ਉਹ ਚੀਜ਼ ਨੀ ਹੈਗੀ ਨਾ ਅੱਜ ਕੱਲ ਪਹਿਲੇ ਹੁੰਦਾ ਸੀ ਇਹ ਤਾਂ ਅੱਜ ਕੱਲ ਤੇ ਪਤਾ ਹੀ ਨਹੀਂ ਲੱਗਦਾ ਦੀਵਾਲੀ ਕਦੋਂ ਆ ਗਈ ਕਦੋਂ ਚਲੇਗੀਈ ਹਾਂ ਆ
ਕੁਛ ਲੋਕ ਜਿਹੜੇ ਆਪਣਾ ਵੀ ਜ਼ਿਆਦਾ ਪਹੁੰਚਦੇ ਨੇ ਉਹ ਵੀ ਮੈਨੂੰ ਸਹੀ ਨਹੀਂ ਲੱਗਦੇ ਗਲਤ ਚੀਜ
ਅੱਛਾ - ਅੱਛਾ, ਕਿਉਂ
ਕਿਉਂਕਿ ਤੁਹਾਨੂੰ ਪੋਲਿਊਸ਼ਨ ਬਹੁਤ ਹੁੰਦਾ ਤੁਸੀਂ ਦੇਖਿਆ ਨਹੀਂ ਜਦੋਂ ਅਹ ਪਟਾਕਿਆਂ ਤੋਂ ਬਾਅਦ ਕਿੰਨਾ ਧੂੰਆ ਨਿਕਲਦਾ ਹੁੰਦਾ
ਕੁਝ ਦੇਖੋ ਹੈ ਹੀ ਜ ਦੀਵਾਲੀ ਤੇ ਹੁੰਦਾ ਹੀ ਹੈ ਧੂੰਆ ਤੇ ਸਭ ਜਗ੍ਹਾ ਹੀ ਹੁੰਦਾ
ਹਾਂ ਇੱਕ ਗ ਚ ਸਹੀ ਰਹਿੰਦਾ
ਹਾਂਜੀ -ਹਾਂਜੀ
ਧੂੰਆਂ ਤੇ ਹੋਣਾ ਹੀ ਆ ਹੁਣ ਦੀਵਾਲੀ ਤੇ ਤੇ ਹੋਣਾ ਹੀ ਹੈ ਫੇਿਰ
ਹਮ ਇਹ ਸਾਡੇ
ਹਾਂ
ਕਿਉਕਿ ਤੁਹਾਨੂੰ ਪਤਾ ਹੁਣ ਵੈਸੇ ਤਾਂ ਦਿਵਾਲੀ ਤੇ ਆਈ ਹੀ ਹੁੰਦਾ ਸੀਗਾ ਚ ਇੱਕ ਇੱਕ ਤਾਂ ਚਾਹ ਮਰ ਗਏ ਨਾ ਪਹਿਲਾਂ ਤਾਂ ਜਿਵੇਂ ਕੋਈ ਨਵੇਂ ਕੱਪੜੇ ਲੈਣੇ ਫਿਰ ਚੀਜ਼ ਖਾਣੀ ਆ ਕੋਈ ਮਠਿਆਈ ਖਾਣੀ ਏ
ਹਮ
ਉਹ ਚਾਹ ਰਹਿੰਦਾ ਸੀ ਵੀ ਕਦੋਂ ਤਿਉਹਾਰ ਆਏਗਾ ਤੇ ਉਹ ਲੈ ਕੇ ਆਵਾਂਗੇ ਖਾਵਾਂਗੇ ਹੁਣ ਤੁਹਾਨੂੰ ਪਤਾ ਵੀ ਸਾਰਾ ਕੁਛ ਹੁਣ ਤਾਂ ਬੰਦਾ ਤਿੰਨ ਸੌ ਪੈਂਹਠ ਦਿਨ ਸਾਲ ਦੇ ਖਾਈ ਪੀ ਜਾਂਦਾ ਸਭ ਕੁਛ ਲਈ ਜਾਂਦਾ ਚਾਅ- ਚੂ ਰਹੀ ਨੀ
ਉਹੀ ਨਾ ਚਾਹ ਵੀ ਮੁੱਕ ਗਏ ਨਾ ਕੋਈ ਉਹੀ ਤਾਂ ਕਹਿ ਰਹੀ ਐਕਸਾਈਟਮੈਂਟ ਅੱਜ ਕੱਲ ਹੈ ਹੀ ਨਹੀਂ ਹੈ। ਕਿਸੇ ਤਿਉਹਾਰ ਦੀ ਦੀਵਾਲੀ ਦੀ ਛੱਡੋ ਹੋਰ ਵੀ ਕਿਸੇ ਤਿਉਹਾਰ ਦੀ ਅੱਜ ਕੱਲ ਐਕਸਾਈ
ਕਿਸੇ ਤਿਉਹਾਰ ਦੀ ਬਿਲਕੁਲ- ਬਿਲਕੁਲ ਉਹਦਾ ਟਾਈਮ ਵੀ ਇਨਾ ਤੇਜ਼ ਭੱਜਿਆ ਜਾ ਰਿਹਾ ਪਤਾ ਨਹੀ ਲੱਗਦਾ ਕਦੋਂ ਸਾਲ ਚੜਦਾ ਤੇ ਕਦੋਂ ਸਾਲ ਖਤਮ ਹੋ ਗਿਆ।
ਹਾਂ ਸਹੀ ਕਹਿ ਰਹੇ ਹੋ ਸਾਲ ਕਦੋਂ ਆ ਰਿਹਾ ਕਦੋਂ ਜਾ ਰਿਹਾ ਨਹੀਂ ਪਤਾ ਲੱਗ ਰਿਹਾ ਸਭ ਆਪਣੇ ਕੰਮ ਇਥੇ ਬਿਜੀ ਹੈਗੇ ਨੇ ਸਭ ਨੂੰ ਇਹੀ ਕਿ ਬਸ ਆਪਣਾ ਕੰਮ ਕਰ ਲਈਏ। ਕੰਮ ਵੱਲ ਹੀ ਧਿਆਨ ਹੈ ਅੱਜ ਕੱਲ ਸਭ ਦਾ
ਕਿਸੇ ਦਾ ਕੰਮ ਵੱਲ ਬਾਕੀ ਮੈਨੂੰ ਲੱਗਦਾ ਵੀ ਮੇਨ ਕਾਰਨ ਇਹਦਾ ਫੋਨ ਹੈ। ਫੋਨ ਨੇ ਇੰਨੀ ਵਿਅਸਤ ਕਰਦੀ ਦੁਨੀਆਂ ਵੀ ਸਵੇਰੇ ਉੱਠਣ ਤੋਂ ਬਾਅਦ ਪਤਾ ਲੱਗਦਾ ਕਦੋਂ ਰਾਤ ਹੋ ਗਈ
ਹਾਂ ਫੋਨ ਫੋਨ ਤੇ ਹੈ ਹੀ ਫੋਨ ਤੇ ਇਕ ਉਹ ਮੇਨ ਵਿਸ਼ੇ ਹੈਗਾ ਅੱਜ ਕੱਲ
ਬਾਕੀ ਤੁਹਾਡਾ ਕੀ ਕਹਿਣਾ ਵੀ ਕਿਵੇਂ ਬਣਾਉਣੀ ਚਾਹੀਦੀ ਐ ਦਿਵਾਲੀ
ਬਸ ਫੈਮਲੀ ਇਕੱਠੀ ਹੋਣੀ ਚਾਹੀਦੀ ਇਕੱਠੇ ਬਹਿ ਕੇ ਸਭ ਕੁਛ ਹੋਣਾ ਚਾਹੀਦਾ ਵੇ
ਹਾਂ ਉਹ ਤਾਂ ਚੀਜ਼ ਮੇਨ ਹੈ ਉਹ ਤਾਂ ਵੈਸੇ ਡੇਲੀ ਰੂਟੀਨ ਚ ਚਾਹੀਦਾ ਹੀ ਹੈ ਵੀ, ਫੈਮਲੀ ਇਕੱਠੇ ਬੈਠੇ।
ਤਿਉਹਾਰ ਹੁੰਦੇ ਨੇ ਉਹਦੇ ਵਿੱਚ ਇਹੀ ਚੀਜ਼ ਹੁੰਦੀ ਹੈ ਮੇਨ ਫੈਮਲੀਜ਼ ਨੂੰ ਇਕੱਠਾ ਕਰਕੇ ਰੱਖਣਾ
ਭੈਣ ਜੀ ਵੋ
ਤੇ ਅਗਰ ਉਹੀ ਚੀਜ਼ ਨਹੀਂ ਰਹੇਗੀ ਫਿਰ ਤਿਉਹਾਰ ਕਾਹਦਾ
ਸਹੀ ਗੱਲ ਦੇਖੋ ਉਹ ਸਹੀ ਰਹਿ ਗਿਆ ਤਾਂ
ਹਾਂਜੀ
ਹੋਰ ਤੁਹਾਡੇ ਹੋਰ ਕੀ ਕੀ ਕਰਦੇ ਨੇ ਤੁਹਾਡੇ ਉਹ ਬਨਾਉਂਦੇ ਨੇ ਦੀਵਾਲੀ ਤੇ ਹਟੜੀਆਂ ਤੇ ਉਹ
ਉਹ
ਪੇਂਟਿੰਗਸ ਵਗੈਰਾ ਆ
ਨਹੀਂ ਉਹ ਅਲੱਗ ਅਲੱਗ ਤੁਹਾਨੂੰ ਪਤਾ ਅਲੱਗ ਅਲੱਗ ਮਤਲਬ ਕਿਸੇ ਦਾ ਹਰੇ ਹੈਗਾ ਨਾ ਟ੍ਰਡੀਸ਼ਨ
ਹਾਂ ਅੱਛਾ ਤੁਹਾਡੇ ਅੱਛਾ ਤੁਹਾਡੇ ਚ ਨਹੀਂ ਕਰਦੇ ਸਾਡੇ ਚ ਕਰਦੇ ਨੇ ਹਾਂ। ਸਾਡੇ ਚ ਹਾਂਜੀ ਹਾਂਜੀ ਸਾਨੂੰ ਅ ਆਉਂਦੀਆਂ ਸਾਡੇ ਘਰ ਹੱਟੜੀਆਂ ਔਰ ਉਹਨੂੰ ਫਿਰ ਅਸੀਂ ਅ ਵੋਟਰ ਕਲਰ ਨਾਲ ਅਸੀਂ ਡੈਕੋਰੇਟ ਕਰਦੇ ਹਾਂ ਫਿਰ ਪੂਜਾ ਆਂਦੀ ਉਹਦੇ ਤੇ
ਆ ਪਹਿਲਾਂ ਇਹ ਚੀ ਇਹ ਚੀਜ਼ ਰਹਿ ਗਈ ਬੱਸ ਤਾਂ ਅਲੋਪ ਹੀ ਹੋ ਗਈ ਅੱਜ ਕੱਲ ਲੋਕ
ਹਾਂ ਅੱਜ ਕੱਲ ਤੇ ਹਾਂ ਅੱਜ ਕੱਲ ਬਜਾਰੋਂ ਲੈ ਆਂਦੇ ਬਜਾਰੋਂ ਇਹ
ਬਜ਼ਾਰੋਂ ਲੈ ਆਂਦੇ ਨੇ ਸਭ ਕੁਛ ਤਾਂ ਬਣਿਆ ਬਣਾਇਆ ਮਿਲ ਜਾਂਦਾ।
ਸਭ ਬਣਿਆ ਹੋਇਆ ਆ ਹਾਂ ਸਬਜ਼ੀਆਂ ਹੋਈਆ ਹੋਈਆ ਲੈ ਆਉਂਦੇ ਨੇ ਘਰ। ਸਾਡੇ ਸਟਾਰਟਿੰਗ ਤੋਂ ਹੀ ਘਰ ਬਣਾਉਂਦੇ ਨੇ ਘਰ ਹੀ ਡੈਕੋਰੇਟ ਕਰਦੇ ਨੇ ਉਹੀ ਦੱਸ ਜਿਵੇਂ ਘਰਾਂ ਆਏ 'ਚ ਪੁਰਾਣੀ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਉਹੀ ਹੈ।
ਹਾਂਜੀ
ਉਥੇ ਚਟਪਟ- ਚਟਪਟ ਮਨਾਉਦੇ ਨੇ ਪਤਾ ਤੁਹਾਨੂੰ ਕੀ ਹੁੰਦੇ ਨੇ ਚਟਪਟ
ਕੇੜੀ ਚੀਜ਼?
ਦੀਵਾਲੀ ਦੇ ਨੇੜੇ ਹੀ ਜਦੋਂ ਛੋਟੇ ਬੱਚੇ ਜੇ ਓਹ ਹੱਟਾਂ ਜੀਆਂ ਪਾਲ ਕੇ ਹੁੰਦੀਆਂ ਛੋਟੀਆਂ-ਛੋਟੀਆਂ ਜਿਆਂ।
ਨਈ, ਨਈ, ਨਈ ਸਾਡੇ ਨੀ ਬਨਾਂਦੇ ਕੀ ਕਰਦੇ ਨੇ ਓਦੇ ਵਿੱਚ?
ਓਦੇ ਵਿੱਚ ਐਂ ਕਰਦੇ ਨੇ ਓ ਹੁੰਦੇ ਨੇ ਤੁਆਨੂੰ ਪਤਾ ਓ ਮਿੱਟੀ ਦੇ ਜੇੜੇ ਕੁੱਜੇ ਜੇ ਹੁੰਦੇ ਨੇ
ਨਈ, ਮੈਨੂੰ ਨੀ ਪਤਾ ਇਸ ਬਾਰੇ।
ਤੁਆਨੁ ਦੂਸਰੇ ਢੰਗ ਨਾਲ ਮਿੱਟੀ ਦਾ ਨਾ ਭਾਂਡਾ ਜੇਆ ਹੁੰਦਾ ਛੋਟਾ ਜਾ। ਤੇ ਓਦੇ ਹਾਂ ਓਦੇ ਵਿੱਚ 'ਚ ਜਿਵੇਂ, ਜਿਵੇਂ ਆਪਾਂ ਓ ਬਾਲਦੇ ਆਂ
ਹਾਂ, ਹਾਂ, ਹਾਂ।
ਓਦਾਂ ਬਾਲ ਕੇ ਜਿੱਦਾਂ ਬਸ ਆਪਣੇ-ਆਪਣੇ ਘਰਾਂ 'ਚ ਕੋਈ ਜਾਣਕਾਰ ਹੋ ਗਯਾ, ਕੋਈ ਚਾਚਾ-ਤਾਇਆ ਹੋ ਗਯਾ, ਬਸ ਓਨਾਂ ਦੇ ਘਰੇ ਜਾ ਕੇ ਜਿਵੇਂ ਮੰਗਦੇ ਹੁੰਦੇ ਨੇ ਵੀ ਕੁਛ ਵੀ ਜਿਵੇਂ ਕੋਈ ਮਠਿਆਈ ਦੇ ਦੇਂਦਾ, ਕੋਈ ਪੈਸੇ ਦੇ ਦੇਂਦਾ, ਬੱਚੇਆਂ ਨੂੰ ਚਾਅ ਹੁੰਦਾ ਤੁਆਨੂੰ ਪਤਾ ਪੈਸਿਆਂ ਦਾ।
ਅੱਛਾ-ਅੱਛਾ ਹਾਂਜੀ।
ਪੈਲਾਂ ਤਾਂ ਐ ਚੀਜ਼ ਬੋਤ ਸੀਗੀ ਹੁਨ ਤਾਂ ਐ ਵੀ ਗੈਬ ਹੋ ਗੀ।
ਹਾਂ ਓ ਤੇ ਹੈ ਈ ਏ, ਹੁਨ ਤੁਸੀਂ ਲੋੜੀ 'ਤੇ ਦੇਖ ਲੋ ਲੋੜੀ 'ਤੇ ਵੀ ਸਾਰੇ ਅਹ ਪੈਲੇ ਛੋਟੇ-ਛੋਟੇ ਬੱਚੇ ਆਂਦੇ ਸੀ ਸਵੇਰੇ ਹੁਨ ਨੀ ਆਂਦੇ।
ਹੁਨ ਨੀ ਆਂਦੇ ਪੈਲਾਂ ਹੁੰਦਾ ਵੀ ਐਂ ਸੀ ਕਿ ਕਲੋਨੀ ਇੱਕ ਮਹੱਲੇ 'ਚ ਕੱਠੇ ਹੋ ਕੇ ਮਨਾਂਦੇ ਸੀ, ਹੁਨ ਤੇ ਸਾਰੇ ਅਪਨੇ-ਅਪਨੇ ਘਰੇ ਛੋਟੀ-ਛੋਟੀ ਜੀ ਬਾਲ ਕੇ
ਹਾਂ, ਓਈ ਸਭ ਆਪਣੇ ਘਰਾਂ 'ਚ ਹੁਨ ਛੋਟੀ-ਛੋਟੀ ਬਾਲ ਲੈਂਦੇ ਨੇ। ਕਿਸੇ ਨੂੰ ਹੈ ਈ ਨਈ ਕਿਸੇ ਦੇ ਨਾਲ ਪੈਲੇ ਤੇ ਸ ਗਲੀਆਂ 'ਚ ਬਾਲਦੇ ਸੀ। ਸਭ ਪੂਰਾ ਮਹੱਲਾ ਵੀ ਕੱਠਾ ਹੁੰਦਾ ਸੀ, ਸਭ ਦੇਖਦੇ ਸੀ ਔਰ ਅੱਜ ਕੱਲ ਦੇ ਬਸ ਚਾਰ ਬੰਦੇਆ 'ਚ ਈ ਬੈ ਕੇ ਬਾਲ ਲੈਂਦੇ ਨੇ।
ਅੱਜ-ਕੱਲ ਤਾ ਐ ਹੁੰਦਾ ਨਾ ਓਨਾਂ ਨੂੰ ਅਹ ਕੰਮ ਨਿਬੇੜਣ ਦੀ ਕਰਦੇ ਨੇ, ਫਟਾਫਟ ਵੇਲੇ ਹੋਈਏ ਫਿਰ ਫੋਨ ਚਲਾਈਏ।
ਬਸ ਏਈ ਹੈਗਾ, ਹਾਂਜੀ।
ਕੀ ਕਰਦੇ ਸੀਗੇ?
ਬਸ, ਰੋਟੀ ਖਾਨ ਲੱਗੇ ਸੀ ਬਸ ਹੁਨ ਰੋਟੀ ਦਾ ਟਾਈਮ ਹੋਏਆ ਦੈ। ਬਸ, ਹੁਨ ਰੋਟੀ ਦਾ ਈ ਟਾਈਮ ਏ, ਰੋਟੀ ਖਾਵਾਂਗੇ ਹੁਨ ਤੁਸੀਂ ਖਾਲੀ?
ਹਾਂਜੀ ਹਾਂ ਮੈਨੂੰ ਹੋ ਗਯਾ ਕਿੰਨਾ ਟਾਈਮ ਮੈਂ ਖਾਲੀ ਸੀਗੀ।
ਅੱਛਾ-ਅੱਛਾ ਕੀ ਖਾਇਆ?
ਅੱਜ ਆਲੂ ਦੇ ਪਰੌਂਠੇ।
ਓਕੇ, ਸਾਡੇ ਤੇ ਸੰਡੇ ਨੂੰ ਈ ਬਨਦੇ ਨੇ।
ਬ ਅੱਛਾ।
ਹਾਂ, ਸਾਡੇ ਸੰਡੇ ਨੂੰ ਈ ਬਨਦੇ ਨੇ ਵੈਸੇ ਨੀ ਬਨਦੇ ਬਿਜੀ ਡੇ ਹੁੰਦੇ ਨੇ ਨਾ ਬਾਕੀ ਸਾਰੇ।
ਹੂੰ, ਐਥੇ ਏਦਾਂ ਹੁੰਦਾ ਥੋੜਾ ਜਾ ਮੂਡ ਤੇ ਡਿਪੈਂਡ ਕਰਦਾ ਜੇ ਦਿਲ ਕਰ ਗਯਾ ਤਾਂ ਘਰੇ ਕੈ ਦੇਨਾ ਬਣ ਜਾਂਦੇ ਐ।
ਤੇ ਹਾਂ ਉਹ ਤੇ ਵੱਖਰੀ ਗੱਲ ਐ, ਮੂਡ ਕਰ ਗਿਆ ਤੇ ਬਾਕੀ ਅਹ ਬਾਕੀ ਤੇ ਵੈਸੇ ਬਿਜੀ ਡੇ ਹੁੰਦੇ ਨੇ, ਕਿਸੇ ਕੋਲ ਇੰਨਾ ਟਾਈਮ ਹੁੰਦਾ ਵੀ ਨੀ ਕਿ ਬੈਹ ਕੇ ਆਰਾਮ ਨਾਲ ਖਾ ਲਈਏ। ਹੂ ਆਲੂ ਦੇ ਪਰਾਂਠੇ ਤੇ ਸੰਡੇ ਨੂੰ ਈ ਬਣਦੇ ਨੇ।
ਹਾਂ
ਸਾਰੇ ਇਕੱਠੇ ਬੈਹ ਕੇ ਈ ਖਾਂਦੇ ਨ ਹਾਂਜੀ ਹਾਂਜੀ। ਚਲੋ ਠੀਕ ਐ ਜੀ ਫਿਰ ਓਕੇ। ਓਕੇ ਜੀ ਸਤਿ ਸ਼੍ਰੀ ਅਕਾਲ।